ਹੈਲੋ।
ਹਾਂਜੀ।
ਸਤਿ ਸ੍ਰੀ ਅਕਾਲ ਜੀ।
ਜੀ ਹੋਰ ਕੀ ਹਾਲ ਚਾਲ ਏ।
ਬਸ ਵਧੀਆ ਤੁਸੀਂ ਸੁਣਾਓ ਕੀ ਹਾਲ-ਚਾਲ।
ਬਸ ਜੀ। ਠੀਕ ਏ, ਹੋਰ ਅੱਜ ਕੀਤਾ ਆ ਤਾਨੂੰ ਸਾਡੀ
ਹਮ ਬਸ ਯਾਦ ਕਰ ਲੈਂਨਾ
ਨਹੀਂ ਅਸੀਂ ਵੀ ਕਰਦੇ ਰਹਿੰਨੇ ਆ ਯਾਦ ਬਸ ਟੈਮ ਨੀ ਮਿਲ ਪਾਉਂਦਾ ਫੋਨ ਕਰਨ
ਬੈਸ ਹੀ
ਬਸ ਕੁਛ ਨੀ ਹੁਨੇ ਡਿਨਰ ਕੀਤਾ ਸੀ ਤੇ ਮੈਂ ਹਾਂ ਅੱਜ ਤੇ ਸਾਡੀ ਲਾਈਟ ਹੀ ਨੀ ਆਈ ਸਾਰਾ ਦਿਨ ਬੜਾ ਪਰੇਸ਼ਾਨ ਰਹੇ ਆ ਅਸੀਂ ਗੈਸਟ ਵੀ ਇੰਨੇ ਆ ਗਏ ਅੱਜ।
ਅਰੇ ਗੈਸਟ ਸਾਡੇ ਤੇ ਵੀ ਆਏ ਸੀ ਲਾਈਟ ਤੇ ਬੜੀ ਤੰਗ ਕਰਦੀ
ਹਾਂ ਸਾਡੀ ਸਵੇਰ ਦੀ ਲਾਈਟ ਗਈ ਦੋ ਵਜੇ ਦੀ ਲਾਈਟ ਗਈ ਹਈ ਸਾਡੀ ਵੀ ਨੌ ਵਜੇ ਲਾਈਟ ਆਈ ਏ ਤੇ ਅੱ ਗੈਸਟ ਵੀ ਸਾਰਿਆਂ ਨੇ ਅੱਜ ਹੀ ਆਣਾ ਸੀ ਜਦੋਂ ਲਾਈਟ ਜਾਂਦੀ ਏ
ਤੁਹਾਡੇ ਤੁਹਾਡੇ ਘਰ ਵੀ ਐਵੇ ਈ ਏ ਸਾਡੇ ਘਰ। ਐਵੇ ਹੈਗਾ ਜਦੋਂ ਪਰੋਹਣੇ ਆਣੇ ਹੋਣ ਲਾਈਟ ਚਲੀ ਜਾਂਦੀ ਏ
ਹਾਂ ਓਹ ਤੇ ਸ਼ੁਕਰ ਏ ਇਨ ਚੱਲਦਾ ਰਿਹਾ ਨਹੀਂ ਤੇ ਬੜਾ ਬੁਰਾ ਹਾਲ ਹੋਣਾ ਸੀ ਮੈਂ ਕਿਹਾ ਅੱਜ ਜਿਦ ਜਿ ਪਹਿਲੇ ਗਏ ਗੈਸਟ ਆਏ ਉਹ ਗਏ ਨਾਲ ਹੀ ਦੂਸਰੇ ਆ ਗਏ। ਬਸ ਫੇਰ ਬੱਚੇ ਸੀ ਨਾਲ ਛੋਟਾ ਬੱਚਾ ਉਹ ਵੀ ਗਰਮੀ ਚ ਪਰੇਸ਼ਾਨ ਹੋ ਗਿਆ ਉਹ ਵੀ ਬੜਾ ਰੋ ਰਿਹਾ।
ਅੱਛਾ ਉਹੀ ਫੇ ਬੱਚੇ ਤੇ ਕਾਲਹੀ ਪੈਂਦ ਚਿੱਥੇ ਪੈਂਦੇ ਹੀ ਨੇ ਫੇਰ
ਏਸੀ ਵਾਲੇ ਬੱਚੇ ਫੇਰ ਬਹਿ ਨੀ ਨਾ ਸਕਦੇ ਬਿਨਾਂ ਏਸੀ
ਬਿਲਕੁਲ ਬਿਲਕੁਲ ਨਹੀਂ ਬਹਿੰਦੇ ਸਾਡੇ ਵੀ ਆਏ ਸੀ ਸਾਡ ਏ ਵੀ ਐਵੇਂ ਹੋਇਆ ਸੀ ਲਾਈਟ ਚਲੇ ਗਈ ਰੋਂਦੇ ਰਹੇ ਰੋਂਦੇ ਰਹੇ ਫੇਰ ਉਹ ਸ਼ਾਮੀ ਚਲੇ ਹੀ ਗਏ।
ਆਹ ਉਹੀ ਉਠ ਕਹਿੰਦੀ ਮੈਂ ਜਾ ਰਹੀ ਹਾਂ ਹੁਣ ਮੇਰਾ ਤੇ ਬੇਟਾ ਠਹਿਰਦਾ ਨੀ ਪਿਆ ਉਹ ਵੀ ਜਲਦੀ।
ਹਸ ਹਾਂਜੀ ਹਾਂਜੀ
ਓਠਨ ਹੀ ਨੀ ਦਿ ਤਾਂ ਬੱਚੇ ਨੇ ਗਰਮੀ ਸੀ।
ਹੋਰ ਸੁਣਾਓ ਕੀ ਹੁੰਦਾ ਪਿਆ?
ਬਸ ਉਓਹੀ ਕਹਿੰਦੀ ਵੀ ਆ ਹੁਣ ਗੈਸਟ ਗਏ ਸੀ ਅੱਠ ਨੌ ਵਜੇ ਨਾਲ ਗਏ ਨੇ ਅੱਠ ਵਜੇ ਨਾਲ। ਉਹ ਗਏ ਨੇ ਤੇ ਲਾਈਟ ਆ ਗਈ ਏ। ਡੀਨਰ ਡੂਨਰ ਹਾਂ ਫੇਰ ਡਿਨਰ ਤਿਆਰ ਕੀਤਾ ਫੇਰ ਘਰ ਮੈਂ ਦੇਰ ਹੋ ਗਈ ਅੱਜ ਡਿਨਰ ਨੂੰ ਵੀ ਫਿਰ ਉਹ ਗੈਸਟ ਆਏ ਦੇ ਸੀ ਫੇਰ ਮੈਂ ਦਾਲ ਦੁਲ ਬਣਾਈ ਤੇ ਹੁਣ ਬੱਚਿਆਂ ਨੇ ਰੋਟੀ ਖਾਧੀਏ। ਤੇ ਹੁਣ ਮੈਂ ਕਹਿੰਦੀ ਵੀ ਸੀ ਚੱਲ ਮਿਲਕ ਸ਼ੇਕ ਵਗੈਰਾ ਬਣਾ ਲਈਏ ਫੇਰ ਅਰਾਮ ਨਾਲ
ਅੱਛਾ-ਅੱਛਾ। ਤੇ ਉਹ ਤੁਹਾਡਾ ਕਰੋਸ਼ੀਏ ਦਾ ਕੰਮ ਕਿਵੇਂ ਚੱਲਦਾ ਪਿਆ ਹੇ।
ਕਰੋਸ਼ੀਏ ਦਾ ਕੰਮ ਚੱਲਦਾ ਪਿਆ ਥੋੜਾ ਬਹੁਤ ਹੁਣ ਸੀਜਨ ਆਫ ਗਿਆ ਨਾ ਹੁਣ ਗਰਮੀ ਆ ਗਈ ਹੈ
ਅੱਛਾ-ਅੱਛਾ-ਅੱਛਾ।
ਵੀ ਅੱਛਾ ਚੱਲ ਰਿਹਾ ਸੀ।
ਅੱਛਾ ਹਾਂ ਉਹੀ ਫੇਰ ਗਰਮੀਆਂ ਚ ਘਟ ਹੀ ਪਸੰਦ ਕਰਦੇ
ਹਾਂ ਇੱਧਰ ਉਹ ਹੁਣ ਬਾਹਰਲੇ ਕੰਟਰੀ ਵਿੱਚ ਚ ਮੌਸਮ ਅੱਛਾ ਹੁੰਦਾ ਨਾ ਉਦਰ
ਹਾਂ ਫਿਰ ਬਾਹਰ ਦੇ ਤੇ ਬਿਲਕੁਲ-ਬਿਲਕੁਲ ਬਾਹਰ ਦੇ ਲੋਕੀ ਫੇਰ ਜ਼ਿਆਦਾ ਪਸੰਦ ਵੀ ਕਰਦੇ ਨੇ ਬਾਹਰ ਤੇ ਲੋਕੀ ਨਾ
ਵੈਲੂ ਏ ਹੈਂਡਵਰਕ
ਹਾਂ ਬਹੁਤ ਵੈਲ ਬਹੁਤ ਵੈਲਯੂ ਉੱਧਰ। ਤੇ ਬਹੁਤ ਪਸੰਦ ਕਰਦੇ ਨੇ।
ਲੋਕ ਨਾ ਵੈਲਯੂ ਕਰਦੇ ਨੇ ਵੀ ਹੈਂਡਵਰਕ ਵੀ ਇਹਦੀ ਵੀ ਕੋਸਟ ਇੰਨੀ ਹੋ ਸਕ ਹੋਏਗੀ ਇਹ ਇੰਡੀਆ ਚ ਨਾ ਲੋਕ ਵੈਲਿਊ ਨੀ ਕਰਦੇ ਹੈਂਡਵਰਕ ਦੀ ਉਹ ਕਹਿ ਰਹੇ ਨੇ ਉਹ ਉਹ ਨੂੰ ਕੋਸਟਲੀ ਲੱਗ ਕੁਤਾ ਪ੍ਰੋਡਕਟ ਨਾ ਕੋਸਟਲੀ ਲੱਗਦੇ ਨੇ। ਔ ਏ ਨਹੀਂ ਦੇਖਦੇ, ਕਿ ਕਿੰਨੀ,
ਬਿਲਕੁਲ ਅਹ ਹਾਂ ਉਹਨਾਂ ਨੂੰ ਦੱਸਣਾ ਵੀ ਨੀ ਪੈਂਦਾ, ਇੱਥੇ ਤੇ ਲੋਕਾਂ ਨੂੰ ਨਾ ਦੱਸਣਾ ਵੀ ਪੈ ਜਾਂਦਾ। ਕਈ ਵਾਰੀ,
ਦੇਖੋ ਹਰ ਹਾਂ, ਕੋਈ ਵੀ ਹੈਂਡਮੇਡ ਚਿ ਚੀਜ਼, ਉਹ ਤਾਂ ਥੋੜੀ ਕੋਸਟਲੀ ਤੇ ਪਏ
ਹਾਂ ਪੈਂਦੀ ਅਰੇ, ਤੁਸੀਂ ਹੁਣ ਸੂਟ ਵੇਖ ਲਓ। ਸੂਟ ਤੁਸੀਂ, ਜਿਹੜੇ ਹੈਂਡ ਵਰਕ ਵਾਲੇ ਹੁੰਦੇ ਨੇ ਕਿੰਨੇ ਮਹਿੰਗ
ਕੋਸਟਲੀ ਹੁੰਦੇ ਆ ਉਹ ਵੀ ਤੇ ਹੁੰਦੇ ਆ ਨਾ, ਉਹ ਲੋਕ ਸਮਝਦੇ ਨੇ ਕਿ ਹੈ ਵਰਕ ਹੋਇਆ ਤੇ ਕੋਸਟਲੀ ਹੋਏਗਾ, ਲੇਕਿਨ ਇਹ ਚੀਜ਼ਾਂ ਜਿਹੜੀਆਂ ਨਾ ਕਰੋਸ਼ੇ ਦੇ ਪ੍ਰੋਡਕਟ ਉਹਨਾਂ ਦੇ ਪਿੱਛੇ ਨੀ ਉਹਨਾਂ ਨੂੰ ਨੀ ਉਹ ਫੀਲ ਹੁੰਦੀ ਵੀ ਇਹਦੇ ਵਿੱਚ ਪਿੱਛੇ ਵੀ ਹਾਰਡ ਵਰਕ ਕੇ ਵੀ ਇਨਾ ਹੋਏਗਾ, ਕੋਸਟ ਦਾ
ਅਤੇ ਉਹਨਾਂ ਵਗੈਰਾ ਕਿੱਥੋਂ ਲੈਂਦੇ ਹੋ।
ਉਹਨਾਂ ਦਾ ਤੇ ਬੜੀ ਪਰੇਸ਼ਾਨੀ ਹੈ, ਭੈਣ ਜੀ ਕੀ ਦੱਸੀ ਐ ਇੱਥੇ ਮਿਲਦੀ ਨੀ ਹੁਣ ਹੈ ਇੱਥੇ, ਹੁਣ ਸਾਨੂੰ ਬਿਲਕੁਲ ਅੱਛੀ ਐ ਨੀ ਹੁੰਦੀ ਔਰ ਮਿਲਦੀ ਵੀ ਬਹੁਤ ਘੱਟ ਇੱਥੇ ਇੱਥੇ ਨੀ ਹੈ ਇੰਨੀ ਮਾਰਕੀਟ ਨਾ ਹੁਜਾਨ ਦੀ ਇਹ ਉੱਧਰਲੇ ਪਾਸੇ ਸੀ ਮਿਲਦੀ ਹੈ ਦੂਜੇ, ਏਧਰ ਇਨਾ ਕੰਮ ਨੀ ਨਾ ਹੈਗਾ ਹਾਂ ਇਧਰ ਇੰਨਾ ਕੰਮ ਨੀ ਹੈਗਾ। ਨਾ ਇਸ ਵਾਸਤੇ ਇਥੇ ਇਨੀ ਸ਼ੋਪ ਹੈਨੀ
ਅੱਛਾ ਅੱਛਾ ਹਾਂ ਉਹੀ ਇੱਥੇ, ਸਾਡੇ ਵੀ ਇੱਥੇ ਘੱਟ ਹੀ ਮਿਲਦੇ ਹੁਣ ਨਾ ਮੈਂ ਤੇ ਫੇਰ ਬਾਹਰੋਂ ਹੀ ਮੰਗਵਾ ਲੈਂਨੀ ਹਾਂ।
ਔਨਲਾਈਨ ਮੰਗ ਵਾਓ ਥੋੜ੍ਹੀ ਫੇਰ ਕੋਸਟਲੀ ਵੀ ਪੈ ਜਾਂਦੀ ਹੇ।
ਲੈਂਨੀ ਆ ਨਾ
ਅੱਛਾ,
ਹਾਂ ਇਸ ਵਾਰ, ਟਰ ਵਗੈਰਾ ਮੈਂ ਬਣਾ ਲੈਂਨੀ ਹਾਂ, ਕਰੋਸ਼ੀਆ ਕਰੋਸ਼ੀਏ ਦਾ।
ਅੱਛਾ ਕਰੋਸ਼ੀ ਦੇ ਬਣਾ ਲੈਂਦੇ ਹੋ ਸਵੈਟਰ ਤੁਸੀਂ।
ਹਾਂ ਹਾਂ ਕਰੋਸ਼ੀ ਦੇ ਹੀ ਬਣਾਉਾਨਣੀ ਹਾਂ। ਔਰ ਵਧੀਆ ਬਣ ਜਾਂਦ ਦਿਨਕਾਰ
ਨਹੀਂ ਰੈਡੀਮੇਡ ਵਕਨ ਕਰੋਸ਼ੀਆਂ ਦਾ ਵੀ ਅੱਛਾ ਲੱਗਦਾ ਕਰੋਸ਼ੀਆਂ ਸੋ ਜਲਦੀ ਬੰਦਾ ਸਿਲਾਈਆਂ ਦਾ ਜਿਹੜਾ ਦੇਰ ਨਾਲ ਤੇ ਨਾ
ਟਾਈਮ ਲੱਗ ਜਾਂਦਾ ਹਾਂ ਤਾਂ ਹੀ ਮੈਂ ਜ਼ਿਆਦਾ ਸਿਲਾਈਆਂ ਨੀ ਚਲਾਉਂਦੀ ਮੈਂ ਆਉਂਦੀ ਆ ਵਿੱਚ ਸਲਾਈਆਂ ਚਲਾਉਣੀਆਂ ਪਰ ਮੈਨੂੰ ਕਰੋਸ਼ ਜ਼ਿਆਦਾ ਸਹੀ ਲੱਗਦਾ ਤੇ ਕਰੋਸ਼ੀਆਂ ਦੇ ਬਣਾ ਸਵੈਟਰ ਬਣਾ ਲੈਂਦੀ ਹਾਂ ਸਰਦੀਆਂ ਵਿਚ ਤੇ ਕਾਫ਼ੀ ਚੀਜ਼ਾਂ ਬਣਦੀ ਗਰਮੀਆਂ ਇਚ ਨੀ ਬਣ ਪਾਉਂਦੀਆਂ ਇੰਨੀ ਚੁੱਬ ਖੁਦ ਦਾ ਹੀ ਮਨ ਨੀ ਕਰਦ
ਹਾਂ ਨਹੀਂ ਗਰਮੀਆਂ ਚ ਨਹੀਂ ਦਿਲ ਕਰਦਾ ਗਰਮ ਚੀਜ਼ ਹੱਥ ਵਿਚ ਪਕੜਨ ਤੇ ਉਨ ਵਗੈਰਾ ਦਾ ਕੰਮ ਕਰਨ ਤੇ ਮਨ ਨਹੀਂ ਧਰਦਾ
ਹਾਂ
ਸਰਦੀਆਂ ਚ ਤੇ ਚਲੋ ਧੁੱਪੇ ਬੈਠੇ ਤੇ ਨਾਲ ਗੱਪਾ ਮਾਰ ਲੀਆਂ
ਮੈਂ ਆਪ ਸਰਦੀਆਂ ਚ ਤੇ ਕਿੰਨਾ ਕੁਛ ਬਣਾ ਲੈਂਨੀ ਹਾਂ, ਪਤਾ ਹੀ ਨਹੀਂ ਚੱਲਦਾ ਕੀ ਕੀ ਬਣਾ
ਹਾਂ ਉਹ ਉਸ ਉਹ ਸਰਦੀਆਂ ਚ ਨਾ ਓ ਹੁੰਦਾ ਵੀ ਚੱਲ ਧੁੱਪੇ ਬੈਠੇ ਨਾ ਬੰਦਾ ਬੰਦਾ ਖਾਲੀ ਕੀ ਬਹਨਾ ਚਲਾ ਕਰੋਸ਼ੀਆ ਫੜ ਲੋ ਜਾਂ ਸਿਲਾਈਆਂ ਪਕੜ ਲੋ, ਯ ਰਾਤੀ ਵੀ ਫੇਰ ਬੰਦਾ ਲੇਖ ਵਿੱਚ ਬੈਠ ਏ ਵੀ ਕੰਮ ਕਰ ਲੈਂਦੇ ਕਾਫ਼ੀ। ਕਿਉਂ ਕੰਮ ਹੋਰ ਕੰਮ ਤੇ ਹੁੰਦਾ ਨੀ ਬੰਦਾ ਲੈਫ ਕਹਿੰਦਾ ਛੇਤੀ ਛੇਤੀ ਬਹਿ ਜਾਈਏ ਵੇਲੇ ਓਕ ਤੇ ਫੇਰ ਬੰਦਾ ਸਿਲਾਈਆਂ ਪਕੜ ਲਓ ਹ ਜੋ ਵੀ ਕੰਮ ਕਰਨਾ ਕਾਫੀ ਕੰਮ ਹੋ ਜਾਂਦਾ ਰਾਤੀ ਬੈਠ ਕੇ
ਟਾਈਮ ਬਾਹਰ ਵੀ ਨੀ ਨਿਕ
ਹਾਂ ਉਹੀ ਕਹਿ ਰਹੀ ਹ ਸਰਦੀਆਂ ਚ ਤੇ ਬਾਹਰ ਵੀ ਕਿੱਥੇ ਜਾਣਾ ਠੰਡ ਚ, ਬੰਦਾ ਕਹਿੰਦਾ ਚਲੋ ਅੰਦਰ ਬੈਠ ਕੇ ਅ ਬੈਠ ਆ ਚਲੋ ਕਰ ਲੈਂਦੇ ਹਾਂ ਕੰਮ
ਹਾਂਜੀ, ਹੋਰ ਬੱਚੇ ਵਗੈਰਾ ਸਹੀ ਪੜ੍ਹਾਈ ਸਹੀ ਚੱਲਦੀ ਪਈ ਉਹਨਾਂ ਦੀ।
ਹਾਂ ਬ ਜੇ ਸਹੀ ਪੜ੍ਹਾਈ ਹੋ ਰਹੀ ਹੈ। ਹੁਣ ਨਵੀਂ ਕਲਾਸਾਂ ਸ਼ੁਰੂ ਹੋਈਆਂ ਨੇ ਰਿਜ਼ਲਟ ਆਏ ਨੇ।
ਅੱਛਾ-ਅੱਛਾ ਰਿਜ਼ਲਟ ਕਿਵੇਂ ਦਾ ਆਇਆ।
ਰਿਜ਼ਲਟ ਤੇ ਦੋਨਾਂ ਦਾ ਅੱਛਾ ਆਇਆ ਬੜਾ ਹੁਣ ਬੁੱਕਸ ਵਗੈਰਾ ਹਜੇ ਉਹ ਲੈਂਦੀ ਭੀ ਗਈ ਸੀ ਅੱਜ ਵੀ, ਇੱਕ ਅੱਧੀ ਬੁੱਕ ਨਹੀਂ ਮਿਲਦੀ ਪਈ ਸੀ। ਕਹਿੰਦੀ ਸੀ ਜਾ ਰਾ ਹੂੰ ਬੁੱਕ ਤੇ ਰੱਖਣ ਗਈ ਸੀ।
ਹੁੰ-ਹੁੰ
ਰਹਿ ਜਾਂਦੀਆਂ ਨਾ, ਜੋ ਨਿਊ ਪ੍ਰਿੰਟ ਹੁੰਦੀਐਂ ਜਿਹੜੀਆਂ
ਹੂੰ ਹੂੰ।
ਪਹਿਲੇ ਯੂਨੀਫੋਮ ਦਾ ਸੀ ਚੱਕਰ ਪਿਆ ਹੋਇਆ, ਯੂਨੀਫੋਮ ਬਣਵਾਈ ਏ। ਯੂਨੀਫੋਮ ਨੀ ਸੀ ਮਿਲਦੀ ਪਈ ਪਹਿਲੇ, ਹੰ। ਇਹਦੇ ਸਾਈਜ਼ ਹੀ ਮਿਲ ਦੀ ਨਹੀਂ ਪਈ ਸੀ। ਫਿਰ ਸ ਆਪ ਸਾਈਜ਼ ਦੇ ਕੇ ਬਣਵਾਈ ਯੂਨੀਫੋਮ
ਅੱਛਾ-ਅੱਛਾ ਇਹ ਵੀ ਬੜੀ ਦਿੱਕਤ ਹੈਗੀ ਏ।
ਹਾਂ।
ਬੜੀ ਭੀੜ ਹੁੰਦੀ ਏ। ਮੈਂ ਵੀ ਲੈਣ ਗਈ ਸੀ ਨਾ ਯੂਨੀਫੋਮ ਵਗੈਰਾ ਬੜੀ ਭੀੜ ਤੇ ਮਾਰਕੀਟ ਵਿੱਚ ਕਿਉਂਕਿ ਐ ਈ ਸੀਜਨ ਐ ਫੇਰ
ਹਾਂ, ਐ ਤੇ ਹੈ।
ਸੀਜ਼ਨ ਇਹੀ ਹੈਗਾ। ਇਹੀ ਉਹਨਾਂ ਦੇ ਬੱਚਿਆਂ ਦੇ ਨਵੇਂ-ਨਵੇਂ ਸੈਸ਼ਨ ਸ਼ੁਰੂ ਹੋਏ ਨੇ ਔਰ ਸਭ ਬੱਚੇ ਲੈਣ ਆਂਦੇ ਨੇ।
ਉਹ ਤੇ ਹੈ ਈ ਏ ਦੇਖੋ ਹਾਂ। ਲਾਈਨ ਲੱਗ ਗਿਣਦੇ ਬਹੁਤ ਟਾਈਮ ਲੱਗਦਾ, ਉਵੇਂ ਸਾਈਜ਼ ਵੀ ਨੀ ਮਿਲਦੇ ਨਾ।
ਪਰੇਸ਼ਾਨ ਹੀ ਹੋ ਜਾਨੀ ਆ ਜਾ ਕੇ, ਮੇਰੇ ਤੋਂ ਨਹੀਂ ਜਾਇਆ ਜਾਂਦਾ। ਮੈਂ ਤੇ ਕਹਿੰਦੀ ਆ ਬਈ ਆਪੇ ਚਲੇ ਜਾਓ ਆਪੇ ਲੈ ਆਓ।
ਹਾਂ ਨਹੀਂ ਉਹ ਫਿਰ ਸਾਈਜ਼ ਨਹੀ ਨਾ ਮਿਲਦਾ ਹੈਗਾ ਸਾਈਜ਼ ਤੇ ਆਪ ਵੇਖ ਕੇ ਲਿਆਨਾ ਪੈਂਦਾ ਨਾ ਬੱ
ਫੇਰ ਤੁਹਾਡੇ ਬੱਚੇ ਛੋਟੇ ਨੇ ਨਾ।
ਛੋਟਾ ਵੱਡਾ ਆ ਜਾਂਦਾ ਫਿਰ ਤੇ
ਐ ਆਪ ਹੀ ਲੈਂ ਆਂਦੇ ਨੇ ਜਾਕ ਮੈਂ ਨਹੀਂ ਜਾਂਦੀ ਹੁਣ। ਪਹਿਲੇ ਸੀ ਜਾਣਦਾ ਹੁਣ ਨਹੀ ਹੇਗਾ ਦ ਆਪੇ ਉਹ ਆਂਦੇ ਨੇ
ਸਾਨੂੰ ਤੇ ਵੇਖ ਕੇ ਲਿਆਨੀ ਪੈਂਦੀ ਏ ਸ ਸਾਈਜ਼ ਨਹੀਂ ਮਿਲਦਾ ਨਾ। ਹਾਈਟ ਹਾਈਟ ਵਗੈਰਾ ਦਾ ਚੱਕ ਹੁੰਦਾ ਨਾ ਤੇ ਉਹ ਫਿਰ ਸਾਈਜ਼ ਨੋਰਮਲ ਸਾਈਜ਼ ਕਿਉਂਕਿ ਹੁੰਦੇ ਨੇ। ਸਾਡੇ ਬੱਚੇ ਜਿਹੜਾ ਹਾਈਟ ਹਾਈ ਔਰ ਹੈਲਥ ਅੱਛੀ ਏ?
ਹਾਂ, ਤੁਹਾਡੇ, ਹਾਂ ਉਓਹੀ ਹਾਂ ਫ
ਫਿਰ ਡਰੈਸਾਂ ਵੀ ਤਾਂ ਤਿੰਨ ਤਿੰਨ ਚਾਰ ਚਾ ਲਗਾ ਦਿੰਦੇ ਨੇ, ਸੈਟਰਡੇ ਦੀ ਹੋਰ ਹੈਗ
ਹਾਂ ਤੇ ਹਾਂ, ਅਲੱਗ ਅਲੱਗ ਹੈਗੇ, ਸਾਡੇ ਤੇ ਚਾਰ ਚਾਰ ਡਰੈਸਾਂ ਨੇ, ਸਾਡੇ ਤੇ ਯੋਗਾ ਦੀ ਵੀ ਅਲੱਗ ਡਰੈੱਸ ਹੈਗੀ
ਉਹੀ ਤੇ ਕਹਿ ਰਹੀ ਆ, ਐਨਾਂ ਬਰਡਨ ਪਾਇਆ ਦਾ ਇਹਨਾਂ ਨੇ ਪੇਰੈਂਟਸ ਦੇ ਉੱਤੇ ਬਹੁਤ ਜਿਆਦਾ ਵਰਡਨ ਪਾਇਆ, ਹੁਣ ਇਹ ਚਾਰ ਦੋ ਹਜ਼ਾਰ ਤੋਂ ਘੱਟ ਕਟਨੀ ਡਰੈਸ ਹੈਗੀ ਇੱਕ ਇੱਕ, ਚਾਰ ਚਾਰ ਡਰੈਸਾਂ ਹੈਗੀਆਂ ਨੇ ਤੇ ਫੇਰ ਬੰਦਾ ਤੁਸੀਂ ਹਿਸਾਬ ਲਾਓ ਕਿੰਨੇ ਦੀ ਡਰੈਸਾਂ ਪੈ ਜਾਣਗੀਆਂ ਸਾਰੀਆਂ ਡਰੈਸਾਂ?
ਅਰੇ ਬੜਾ ਮਹਿੰਗਾਈ ਹੋ ਗਈ ਅੱਜ ਕੱਲ ਤੇ।
ਉਹੀ ਨਾ ਹੁਣ ਉਹ ਹੋਰ ਕਿਧਰ ਲੈ ਵੀ ਨੀ ਸਕਦੇ ਫੇਰ ਜਿੱਥੋਂ ਕਹਿਣਗੇ ਉੱਥੋਂ ਹੀ ਲੈਣੀ ਪੈਂਦੀ ਹੈ ਫਿਰ।
ਕਹਿੰਦੇ ਨੇ ਫਿਰ ਕਹਿੰਦੇ ਨੇ ਅਸੀਂ ਨੀ
ਹਮਮ। ਉਹਹੀ ਨਾ ਫੇਿਰ ਡਾਂਟਦੇ ਨੇ ਬੱਚਿਆਂ ਨੂੰ ਸਕੂਲ ਚ ਫੇਰ
ਡਾਟ ਪੈ ਜਾਂਦੀ ਐ। ਉਹੀ ਉਹਨਾਂ ਨੇ ਆਪਣੇ ਉਹ ਕੀ ਤੇ ਹੁੰਦੇ ਨੇ, ਪਹਿਲੇ ਹੀ
ਹਾਂ ਇਹਨਾਂ ਦੇ ਕਮਿਸ਼ਨ, ਕਮਿਸ਼ਨ ਹੁੰਦੇ ਆ ਨਾ ਇਹਨਾਂ ਦੇ ਵਿੱਚ ਸਕੂਲ ਵਾਲਿਆਂ ਦ ਤਾਂ ਮਹਿੰਗੀਆਂ ਬੜੀਆਂ ਫਿਰ ਹੋ ਜਾਂਦੀਆਂ ਡਰੈਸਾਂ
ਹਮਮ। ਤੇ ਮੈਂ ਪੁੱਛ ਮੈਂ ਪੁਛ ਅਹ ਜੋ ਤੁਸੀਂ ਪਿਛਲੀ ਵਾਰ ਜਦੋਂ ਆਇਆ ਸੀ, ਕਰੋਸ਼ੇ ਦਾ ਤੁਸੀਂ ਬਣਾ ਕੇ ਦਿੱਤਾ ਸੀ ਉਹਨੂੰ ਟੈਡੀ ਜ ਆ
ਹਾਂ, ਮਿੰਨੀ ਜਿਹਾ ਟੈਡੀ ਬਣਾਇਆ ਸੀ।
ਤੇ ਮੈਂ ਪੁੱਛਦੀ ਪਈ ਸੀ ਤੁਸੀਂ ਕਿਵੇਂ ਬਣਾਇਆ ਸੀ, ਕਿੰਨੇ ਕਿੰਨੇ ਉਹ ਪਾਏ ਸੀ।
ਉਹ ਤੇ ਹੁਣ ਦੇਖੋ ਹੁਣ ਉਦੋਂ ਤੁਸੀਂ ਆਓਗੇ ਕੋਲ ਤੇ ਮੈਂ ਤੁਹਾਨੂੰ ਦੱਸ ਦਾਂਗੀ, ਐਵੇਂ ਤੁਹਾਨੂੰ ਸਮਝ ਨੀ ਆਏਗੀ।
ਨਹੀਂ ਆਜੇਗਾ, ਤੁਸੀਂ ਮੈਨੂੰ ਦੱਸੋ।
ਉਹ ਇਹ ਮੈਜਿਕ ਰਿੰਗ ਮੈਜਿਕ ਸਰਕਲ ਬਣਾ ਕੇ ਪਹਿਲੇ ਪਾਉਣੇ ਨੇ ਛੇ ਪਾਣੇ ਸਿੰਗਲ ਛੇ ਪਾਣੇ ਨੇ ਸਿੰਗਲ। ਫੇਰ ਉਹ ਡਬਲ ਕਰ ਦੇਣੇ ਹੈ, ਫਿਰ ਸਿਕਸ ਟੂ ਟੀਵੇਲਵ ਟਵਲਵ ਟੂ ਟਵੰਟੀ ਫੋਰ।
ਸਹੀ ਸਮਝ ਹੀ ਨਹੀਂ ਆਏ। ਐਵੇਂ ਮੈਂ ਫੇਰ ਘਰ ਆਵਾਂਗੀ। ਤੁਹਾਡੇ ਤੁਸੀਂ ਤਾਂ ਦੱਸ
ਹਾਂ ਉਹੀ ਮੈਂ ਕਹਿ ਰਹੀ ਹਾਂ ਤੁਸੀਂ ਆਓਗੇ ਤੇ ਮੈਂ ਤੁਹਾਡੇ
ਹਾਂ ਚਲੋ ਫਿਰ ਮੈਂ ਕੱਲ ਹੀ ਆਉਂਦੀ ਹਾਂ ਤੁਹਾਡੇ
ਚਲੋ ਠੀਕ ਹੈ ਜੀ ਠੀਕ ਹੈ ਕੱਲ ਆ ਜਾਨਾ ਠੀਕ
ਚਲੋ ਮੈਂ ਕਰਨੀ ਆ।
ਠੀਕ ਹੈ ਜੀ ਅ
ਠੀਕ ਹੈ। ਸਤਿ ਸ੍ਰੀ ਅਕਾਲ।